ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ
ਹਾਂਜੀ ਮੈਂ ਵਧੀਆ ਤੁਹਾਡੇ ਕੀ ਹਾਲ ਨੇ ਜੀ
ਬਹੁਤ ਵਧੀਆ ਜੀ ਬਹੁਤ
ਹੋਰ ਹੋਰ ਤੁਹਾਡਾ ਉੱਥੇ ਮੌਸਮ ਕਿੱਦਾਂ ਦਾ ਚੱਲ ਰਿਹਾ ਅੱਜ
ਮੌਸਮ ਤੇ ਬਹੁਤ ਬੇਕਾਰ ਹੈ ਬਹੁਤ ਜਿਆਦਾ ਗ
ਅੱਛਾ ਫਿਰ ਤੁਹਾਡੇ ਮੈਂ ਪੁੱਛਣਾ ਚਾਵਾਂਗਾ ਕਿ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈਗੇ ਨੇ।
ਸਾਡੇ ਪਰਿਵਾਰ ਚ ਸਾਡੇ ਮੰਮੀ ਡੈਡੀ ਨੇ, ਤੇ ਅ ਪਰ ਭਾਜੀ ਭਾਬੀ ਨੇ ਬੱਚੇ ਨੇ
ਅੱਛਾ ਜੀ ਅੱਛਾ ਤਾਂ ਅਸੀਂ ਮਤਲਬ ਤੁਸੀਂ ਮੈਰਿਡ ਹੋ ਮਤਲਬ ਤੁਹਾਡੇ ਬੱਚੇ ਹੈ ਨੇ ਤਾਂ ਅਗਰ ਅਸੀਂ ਗੱਲ ਕਰੀਏ ਖਾਣੇ ਬਾਰੇ ਜਿਵੇਂ ਫਾਸਟ ਫੂਡ ਹੋ ਗਿਆ
ਹਾਂਜੀ
ਤਾਂ ਤੁਹਾਡੇ ਪਰਿਵਾਰ ਚ ਫਾਸਟ ਫੂਡ ਕਿੰਨਾ ਖਾਧਾ ਜਾਂਦੈ ਮਤਲਬ ਜ਼ਿਆਦਾ ਖਾਧਾ ਜਾਂਦੈ ਯਾ ਬਹੁਤ ਘੱਟ
ਨਹੀਂ ਨਹੀਂ ਮਤਲਬ ਠੀਕ ਠੀਕ ਈ ਬਹੁਤ ਜ਼ਿਆਦਾ ਨਹੀਂ ਖਾਦਾ ਜਾਂਦਾ ਕਦੀ ਕਦੀ ਜਿਵੇਂ ਹਫ਼ਤੇ ਚ ਇੱਕ ਦੋ ਵਾਰੀ
ਮਤਲਬ ਤੁਹਾਨੂੰ ਵੀ ਇਹ ਪਤਾ ਹੀ ਹੋਏਗਾ ਕਿ ਫਾਸਟ ਫੂ ਕਾਫੀ ਹਾਨੀਕਾਰਕ ਹੁੰਦੈ ਸਾਡੇ ਵਾਸਤੇ ਬੱਚਿਆਂ ਵਾਸਤੇ ਵੀ ਜ
ਕੋਈ ਬ ਉਹੀ ਨਾ ਫਾਸਟ ਫੂਡ ਬੱਚੇ ਤਾਂ ਜਿੱਦ ਕਰਦੇ ਐ ਕਿ ਖਾਣ ਵਾਸਤੇ ਅ ਮੈਂ ਮੈਂ ਇਹੀ ਕੋਸ਼ਿਸ਼ ਕਰਦੀ ਹਾਂ ਕਿ ਘੱਟ ਤੋਂ ਘੱਟ ਵਾਂ ਬੱਚਿਆਂ ਨੂੰ ਵੀ ਤੇ ਆਪ ਵੀ ਕਿਉਂਕਿ ਤੁਹਾਨੂੰ ਪਤੈ ਫਾਸਟ ਫੂਡ ਦੇ ਨਾਲ ਕਿੰਨਾ ਹੈਲਥ ਖ਼ਰਾਬ ਹੁੰਦੀ ਏ ਸਰੀਰ ਖ਼ਰਾਬ ਹੁੰਦੈ ਤੇ ਬਿਮਾਰੀਆਂ ਇੰਨੀਆਂ ਲੱਗਦੀਆਂ ਨੇ
ਤੇ ਤਾਂ ਕਰਕੇ ਕੋਸ਼ਿਸ਼ ਤੇ ਇਹੀ ਕਰਦੇ ਹਾਂ ਕਿ ਫਾਸਟ ਫੂਡ ਜੰਕ ਫੂਡ ਬੱਚਿਆਂ ਨੂੰ ਆਪ ਵੀ ਘੱਟ ਘੱਟ ਤੋਂ ਘੱਟ ਹੀ ਖਾਈਏ
ਹਾਂਜੀ ਜਿੱਦਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਹਾਂਜੀ
ੱਦਾਂ ਦਾ ਕਿ ਮਤਲਬ ਘਰ ਦੀ ਰੋਟੀ ਖਾਣ ਦਾ ਘੱਟ ਮਨ ਕਰਦੈ ਤੇ ਬਾਹਰ ਦੀਆਂ ਹੈਲੋ
ਹਾਂਜੀ ਤੁਹਾਡੀ ਆਵਾਜ਼ ਆਵਾਜ਼ ਘੱਟ ਰਹੀ ਹੈ ਬਾਰ ਬਾਰ ਹੁਣ ਠੀਕ ਹੈ ਮਤਲਬ ਵਿੱਚ ਵਿਚ ਕੱਟੀ ਜਾ ਰਹੀ ਬਾਰ ਬਾਰ ਹਾਂਜੀ। ਚਲੋ ਜਿੱਦਾਂ ਤੁਸੀ ਤੁਹਾਨੂੰ ਪਤਾ ਈ ਏ ਹਾਂਜੀ ਜਿੱਦਾਂ ਤੁਹਾਨੂੰ ਪਤੈ ਹੀ ਹੈ ਕਿ ਖਾ ਜੋ ਅਸੀਂ ਖਾਂਦੇ ਹਾਂ ਉਹੀ ਸਾਨੂੰ ਲੱਗਦੈ। ਸਾਨੂੰ ਸਾਡੇ ਖਾਣੇ ਚ ਪ੍ਰੋਟੀਨ ਟੀਨ ਹੋਣਾ ਚਾਹੀਦੈ ਨਿਊਟ੍ਰੀਸ਼ਨ ਹੋਣਾ ਚਾਹੀਦੈ, ਫਾਈਬਰ ਹੋਣਾ ਚਾਹੀਦੈ, ਹੋਰ ਵੀ ਬੜੀ ਸਾਰੀ ਚੀਜ਼ਾਂ ਤਾਂ ਜੋ ਹੈ ਫਾਸਟ ਫੂਡ ਹੈ। ਐਨਾ ਚ ਇਹ ਤੇ, ਹੁੰਦਾ ਹੀ ਨਹੀਂ। ਹੋਰ ਅੱਜ, ਜਿਹੜਾ ਸਾਡੇ ਅੰਦਰ ਹੁੰਦਾ। ਉਹਨੂੰ ਵੀ ਘੱਟ ਕਰ ਦੇਣਾ ਹੈ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ। ਸਮਝਾਂਦੇ ਹੋ ਜਾਂ ਮਨਾਂਦੇ ਹੋ ਕਿ ਉਹ ਐ ਘੱਟ ਤੋਂ ਘੱਟ ਖਾਣ।
ਮੈਂ ਤੇ ਆਪਣੇ ਬੱਚਿਆਂ ਨੂੰ ਨਾ ਅੱਜ ਕੱਲ ਤੁਹਾਨੂੰ ਪਤਾ ਫੋਨ ਹੈ ਹਨਾ ਇੰਟਰਨੈਟ ਹੈ ਰੀਲਸ ਵਗੈਰਾ ਆਂਦੀਆਂ ਨੇ ਤੇ ਬੱਚੇ ਜਦੋਂ ਮੰਨਦੇ ਨੀ ਨਾ ਕਿ ਨਈ ਜਿੱਦ ਕਰਦੇ ਐ ਬਾਹਰ ਦੀ ਚੀਜ਼ਾਂ ਖਾਣ ਨੂੰ ਬੱਚਿਆਂ ਨੂੰ ਮੈਂ ਮ ਬੱਚਿਆਂ ਨੂੰ ਏਦਾਂ ਵੀਡੀਓਜ਼ ਦਿਖਾਂਦੀ ਆਂ ਕਿ ਦੇਖੋ ਇਹ ਬੱਚੇ ਨੇ ਮਤਲਬ ਬਾਹਰ ਦੀ ਚੀਜ਼ ਖਾਧੀ ਸੀ ਤੇ ਦੇਖੋ ਇਹਦਾ ਪੇਟ ਦਰਦ ਹੋਇਆ ਤੇ ਫੇਰ ਇਹਨੂੰ ਡਾਕਟਰ ਦੇ ਲੈ ਕੇ ਜਾਣਾ ਪਿਆ ਇਹਨੂੰ ਇੰਜੈਕਸ਼ਨ ਲੱਗੇ ਤੇ ਉਹ ਫੇਰ ਉਹ ਬੱਚੇ ਜਦੋਂ ਇਸ ਤਰ੍ਹਾਂ ਦੀ ਵੀਡੀਓਜ਼ ਦੇਖਦੇ ਨੇ ਨਾ ਤੇ ਉਹਨਾ ਨੂੰ ਫਿਰ ਸਮਝ ਆਂਦੀ ਹੈ। ਕਿ, ਹਾਂ ਬਈ, ਨਹੀਂ। ਚੀਜ਼ਾਂ ਖਾਣ ਨਾਲ, ਸਾਡਾ ਸਰੀਰ, ਸਿਹਤ ਖਰਾਬ ਹੁੰਦੀ ਹੈ।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
ਤੇ, ਇਸ ਤੋਂ ਹੀ, ਮੈਂ ਸਮਝਾ।
ਹਾਂਜੀ, ਤਾਂ ਵੀ ਜ਼ਿਆਦਾਤਰ ਬੱਚੇ ਮੰਨਦੇ ਨੀ। ਜਾਂ ਫੇਰ ਵੀ ਕਹਿੰਦੇ ਨੇ, ਕਿ ਸਾਨੂੰ ਇਹ ਖਾਣਾ। ਚੌਮਿਨ ਖਾਣੇ ਨੇ, ਜਾਂ ਫਰਾਈਜ਼ ਖਾਣੇ ਨੇ, ਤਾਂ ਤੁਸੀਂ, ਉਹਦਾ ਕੀ, ਕਰਦੇ ਉਦੋਂ ਕੀ ਕਰਦੇ ਹੋ?
ਉਦੋਂ ਫੇਰ ਮੈਂ, ਕੋਸ਼ਿਸ਼ ਇਹ ਕਰਦੀ ਹਾਂ। ਕਿ ਅਗਰ ਬੱਚਿਆਂ ਨੂੰ ਜ਼ਿਆਦਾ ਦਾ ਮਨ, ਹੈਗਾ ਹੀ, ਹੈ ਨਾ। ਇਹੋ ਜਿਹੀ ਚੀਜ਼ਾਂ ਖਾਣ ਦਾ। ਫੇਰ ਮੈਂ ਕਹਿੰਦੀ ਹਾਂ, ਚਲੋ ਬਾਹਰ ਦਾ ਨੀ ਲਿਆਉਣਾ। ਕਿਉਂਕਿ ਬਾਹਰ ਦਾ ਤੁਹਾਨੂੰ ਪਤਾ ਹੈ। ਕਿ ਪਤਾ ਨੀ ਕਿਹੜੇ ਗੰਦੇ- ਗੰਦੇ, ਹੱਥਾਂ ਨਾਲ, ਔਰ ਗੰਦੇ ਬਰਤਨ ਯੂਜ ਕੀਤੇ ਉਹਨਾਂ ਨੇ। ਤੇ ਮੈਂ ਫੇਰ, ਬੱਚਿਆਂ ਨੂੰ ਕਹਿੰਦੀ ਆ। ਕਿ ਮੈਂ ਤੁਹਾਨੂੰ ਘਰ ਬਣਾ ਦਾਂਗੀ। ਘਰ ਦਾ ਖਾ ਲੋ। ਜੋ ਵੀ ਬੱਚੇ ਜ਼ਿਆਦਾ ਨਾ, ਫਰੈਂਚ ਫਰਾਾਈਜ਼, ਨੂਡਲਸ, ਪਾਸਤਾ। ਇਹ, ਸਾਰੀ ਚੀਜ਼ਾਂ। ਬਣਾਓ, ਖਾਣੀਆ ਤੇ, ਫੇਰ ਮੈਂ ਕਿ ਬਾਹਰੋਂ ਨੀ ਮੰਗਣੀਆ, ਮੈਂ ਘਰ ਬਣਾ ਦਾਂਗੀ ਤੁਹਾਨੂੰ।
ਹਾਂਜੀ, ਕਿਉਂਕਿ ਸਾਨੂੰ, ਕਿਉਂਕਿ ਸਾਨੂੰ ਹਾਂਜੀ।
ਕਿਉਂਕਿ ਇਹ ਚੀਜ਼ਾਂ, ਚਲੋ ਮਨ ਤੇ ਕਰਦਾ ਹੈ। ਪਰ ਅਗਰ ਘਰ ਬਣਾਉਦੇ ਹਾਂ ਤੇ, ਅਸੀਂ ਸਾਫ਼ ਸੁਥਰੇ ਰੇ ਹੱਥਾਂ ਨਾਲ, ਸਾਫ ਸੁਥਰੇ ਭਾਂਡਿਆਂ ਚ, ਸਾਫ ਪਾਣੀ ਯੂਸ ਕਰਦੇ ਆਂ। ਬਾਹਰ ਸਾਨੂੰ ਥੋੜੀ ਪਤਾ, ਉਹ ਕਿਹੜੇ ਭਾਂਡੇ ਯੂਜ ਕਰਦੇ ਪਏ ਨੇ, ਕਿਹੜੇ ਹੱਥਾਂ ਨਾਲ, ਬਣਾਉਂਦੇ ਪਏ ਨੇ। ਤੇ ਉਹ, ਉਹਦੇ ਕਰਕੇ, ਬਿਮਾਰੀਆਂ ਆਉਂਦੀਆਂ ਪਈਆਂ।
ਸੈਟਿਸਫੈਕਠੀ ਆ ਬਣਾ ਰਿਹਾ ਹੁੰਦਾ। ਕੀ, ਸਬਜੀਆਂ ਪਾ ਰਿਹਾ ਉਹਦੇ ਚ, ਕਿਹੜੇ ਕੁਆਲਿਟੀ ਦਾ ਤੇਲ ਪਾ ਰਿਹਾ। ਉਹਨੂੰ ਕਿਆਂ ਬਣਾ ਰਿਆ। ਕਿਹੜੇ ਹੱਥਾਂ ਨਾਲ ਬਣਾ ਦਿਆ ਹਾਂਜੀ। ਤਾਂ ਤੁਹਾਡੇ ਤੇਲ, ਬਾਰੇ ਤੁਸੀਂ ਕੀ
ਸਾਨੂੰ
ਕੀ ਕਹਿਣਾ ਚਾਹੋਗੇ। ਤੁਸੀਂ ਕਿਹੜਾ ਤੇਲ, ਵਰਤਦੇ ਹੋ। ਆਪਣੇ ਘਰ ਚ। ਹਾਂਜੀ। ਆਪਣੇ ਤੁਸੀਂ
ਅਸੀਂ ਸ਼ੁਰੂ ਤੋਂ, ਸਰਸੋ ਹਾਂਜੀ। ਅਸੀਂ ਤਾਂ, ਸ਼ੁਰੂ ਤੋਂ ਸਰੋਂ ਵਰਤਦੇ ਹਾਂ। ਸਰੋਂ ਦੇ ਤੇਲ ਹਾਂਜੀ। ਸਰੋ ਦੇ ਤੇਲ ਤੋਂ, ਇਲਾਵਾ ਅਸੀਂ ਬਿਲਕੁਲ, ਕੋਈ ਹੋਰ ਤੇਲ ਯੂਜ ਹੀ ਨਹੀਂ ਕੀਤਾ। ਖਾ ਖਾਣੇ ਵਿੱਚ ਨਾ, ਮਤਲਬ ਖਾਣੇ ਵਾਸਤੇ ਤੇ, ਜਿਹਨੂੰ ਕਹਿੰਦੇ ਨੇ ਨਾ। ਤੇਲ, ਸਰੋਂ ਦਾ ਤੇਲ ਹੀ।
ਅੱਜ ਕੱਲ ਤਾਂ ਤੁਸੀਂ, ਇਹ ਵੀ ਸੁਣਿਆ ਹੋਏਗਾ, ਕਿ ਇੱਕ ਨ ਹਾਂਜੀ। ਇੱਕ ਨਵੀਂ ਚੀਜ਼ ਵੀ ਆ ਰਹੀ ਹੈ। ਏਅਰ ਫਰਾਇਰ ਨਾਮ ਦੀ, ਤਾਂ ਤੁਸੀਂ ਉਹਦਾ ਵੀ ਦਾ, ਯੂਜ ਕਰਦੇ ਹੋ?
ਹਾਂਜੀ। ਏਅਰ ਏਅਰ ਫਰਾਆਰ, ਹਜੇ ਸਾਨੂੰ ਥੋੜਾ ਟਾਈਮ ਹੀ, ਹੋਇਆ। ਲ- ਲੈ ਕੇ ਆਏ ਸੀ ਨਵਾਂ ਨਾ ਤੇ ਮਤਲਬ ਸਾਨੂੰ ਕੋਈ ਚਾਰ-ਪੰਜ ਦਿਨ ਹੋਏ ਨੇ ਲਿੱਤੇ ਹੋਏ। ਤੇ ਉਹਦੇ ਚ ਮੈਂ ਹੁਣ ਇੱਕ-ਦੋ ਚੀਜ਼ਾਂ ਫਰਾਈ ਕੀਤੀਆਂ ਜਿਵੇਂ ਫਰੈਂਚ ਫਰਾਈਜ਼ ਪਹਿਲੇ ਬੱਚਿਆਂ ਨੂੰ ਮੈਨੂੰ ਤੇਲ ਚ ਫਰਾਈ ਕਰਕੇ ਦੇਣੇ ਕਦੇ ਸੀ ਤੇ ਹੁਣ ਮੈਂ ਏਅਰ ਫਰਾਈ ਚ ਬੱਚਿਆਂ ਨੂੰ ਬਣਾ ਦਿੱਤੀਆਂ। ਦੇਖੋ ਤੇਲ ਵੀ ਨੀ ਜਾਂਦਾ। ਤੇ, ਮਤਲਬ ਜਿੰਨਾ ਅਸੀਂ ਓਇਲ ਘੱਟ ਖਾਵਾਂਗੇ। ਤੇ ਉਹ ਵੀ, ਸਿਹਤ ਵਾਸਤੇ, ਵਧੀਆ ਹੀ ਹੈ।
ਤੇ ਏਅਰ ਫਰਾਣੀ ਚ, ਬ ਬਿਨਾਂ ਤੇਲ ਦੀ, ਚੀਜ਼ ਬਣ ਜਾਂਦੀ ਹੈ। ਬੱਚੇ ਵੀ ਖੁਸ਼ ਮੈ
ਹਾਂ।
ਫੇਰ, ਮੈਂ ਹੋਰ ਬੱਚਿਆਂ, ਨੂੰ ਵੀ ਬਣਾ ਕੇ ਦਿੱਤਾ ਸੀ। ਇੱਕ ਵਾਰੀ ਨਾ। ਪਨੀਰ ਟਿੱਕਾ, ਵੀ ਬਣਾ ਕੇ ਦਿੱਤਾ ਸੀ।
ਜਿਵੇ ਤੁਸੀਂ, ਤੁਸੀਂ ਖੁਦ ਹੀ, ਕਹਿ ਰਹੇ ਹੋ ਕਿ ਹਾਂਜੀ। ਅਸੀਂ ਵੀ ਏਅਰ ਫਰਾਈ, ਕਾਫੀ ਟਾਈਮ ਤੋਂ ਲਿੱਤਾ ਤਾਂ। ਇੱਕ ਦੋ ਸਾਲ ਹੋ ਗਿਆ। ਪਰ ਅਸੀਂ ਉਹਦੇ ਚ ਜ਼ਿਆਦਾ ਕੁਛ ਬਣਾਇਆ ਨੀ ਹੱਜੇ ਤੱਕ। ਮਤਲਬ ਅਸੀਂ ਘੱਟ ਹੀ ਬਨਾਨੇ ਹਾਂ।
ਹਾਂਜੀ, ਹੂੰ ਹੂੰ।
ਐਸੀ ਹੋ ਗਿਆ ਔਰ
ਹੈਲੋ।
ਹ।
ਹੈਲੋ।
ਹੈਲੋ ਆਵਾਜ਼ ਆਉਂਦੀ ਹੈ ਹੈਲੋ।
ਤੁਹਾਡੀ ਆਵਾਜ਼ ਕਟ ਰਹੀ ਹੈ।
ਉਹ ਤੇ ਤੁਹਾਡੀ ਵੀ ਕੱਟ ਰਹੀ ਹੈ, ਕਾਫੀ ਟਾਈਮ ਤੋਂ ਮੈਂ ਬੋਲ ਨ ਦੱਸ ਮੈਂ ਤੇ ਬੋਲ ਨ ਦਸ ਤੁਹਾਡੀ ਆਵਾਜ਼ ਨਾ ਸਵੀ ਸਵਿਚ ਹੋ ਰਹੀ ਹੈ ਬਾਰ-ਵਾਰ ਜਿਵੇਂ ਕਦੇ ਵੱਧਦੀ ਹੈ ਕਦੇ ਘੱਟ ਰਹੀ ਹੈ।
ਹਾਂਜੀ-ਹਾਂਜੀ, ਅੱਛਾ-ਅੱਛਾ, ਪਤਾ ਨੀ ਕੀ ਪ੍ਰੋਬਲਮ ਹੈ?
ਅੱਛਾ, ਤੁਸੀਂ ਵਾਈਫਾਈ ਲਗਾਏਦਾ ਹੋ ਜਾਂ ਨੈਟ ਯੂਜ ਕਰ ਰਹੇ ਹੋ ਅਪਨਾ ਜੀ?
ਨਹੀਂ, ਮੈਂ ਤੇ ਆਪਣੇ ਫੋਨ ਦਾ ਹੀ ਨੈਟ ਯੂਜ ਕਰ ਰਹੀ ਹਾਂ।
ਅ।
ਹੈਲੋ।
ਹੈਲੋ।
ਹੈਲੋ। ਹੈਲੋ।
ਹੈਲੋ।
ਹਂਜੀ, ਆ ਰਹੀ ਆਵਾਜ਼?
ਹਾਂਜੀ-ਹਾਂਜੀ।
ਤੁਹਾਡੀ ਆਵਾਜ਼ ਵੀ ਮੈਨੂੰ ਕਲੀਅਰ ਨੀ ਆ
ਹੁਣ ਆ ਰਹੀ ਆਵਾਜ ਕਲੀਅਰ ਇਕ ਮਿੰਟ-ਇੱਕ ਮਿੰਟ ਰੁਕੀਆ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਆ?
ਹਾਂਜੀ, ਹੁਣ ਠੀਕ ਆ ਰਹੀ ਹੈ ਪਹਿਲੇ ਤਾਂ ਬਿਲਕੁਲ ਬਹੁਤ ਹੀ ਗੱਲ ਉਹ ਆ ਰਹੀ ਸੀ। ਡਿਸਟਰਬੈਂਸ ਹੈਨਾ।
ਅੱਛਾ ਜੀ। ਜਿੱਦਾਂ ਅਸੀਂ ਗੱਲ ਕਰ ਰਹੇ ਸੀ ਕਿ ਬਾਹਰ ਦੇ ਹੱਥਾਂ ਬਾਰੇ ਨਹੀਂ ਪਤਾ ਸਾਨੂੰ ਬਾਹਰ ਦੀ ਸਫ਼ਾਈ ਬਾਰੇ ਨਹੀਂ ਪਤਾ। ਤਾਂ ਤੁਸੀਂ ਫਰੂਟ ਜਾਂ ਵੈਜੀਟੇਬਲ ਬਾਰੇ ਵੀ ਸੁਣਿਆ ਹੋਏਗਾ ਕਿ ਉਹਨਾਂ ਚ ਟੀਕੇ ਲੱਗ ਰਹੇ ਨੇ ਉਹ ਵੀ ਵਧਿਆ ਨਹੀਂ ਆ ਰਿਹਾ ਤਾਂ ਤੁਹਾਨੂੰ ਕੀ ਲੱਗਦਾ ਇਹਦ- ਇਹਦਾ ਕੀ ਇਲਾਜ ਹੈ ਕਿ ਅਸੀਂ ਵਧੀਆ ਫਰੂਟ ਖਾਈਏ ਵਧੀਆ ਵੈਜੀਟੇਬਲ ਖਾਈਏ ਸਬਜ਼ੀਆਂ ਖਾਈਏ।
ਇਹਦਾ ਤਾਂ ਦੇਖੋ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕਿ ਹੁਣ ਪਹਿਲੇ ਦੇਖੋ ਪਹਿਲੇ ਦੇ ਟਾਈਮ ਚ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਂਦੇ ਸੀ ਤੇ ਸਾਡੇ ਮਾਂ-ਪਿਓ ਸਾਨੂੰ। ਇਹੀ ਕਹਿੰਦੇ ਸੀ ਕਿ ਸਬਜ਼ੀਆਂ ਖਾਓ, ਫਰੂਟ ਖਾਓ ਪਰ ਅੱਜ-ਕੱਲ ਤਾਂ ਉਹ ਵੀ ਟੀਕਿਆਂ ਵਾਲੇ ਆ ਨੀ ਤੇ ਉਹ ਵੀ ਖਾਂਦੇ ਹੋਏ ਡਰ ਲੱਗਦਾ ਹੈਨਾ ਤੇ ਫੇਰ ਇਹਦੇ ਲਈ ਤਾਂ ਇਹੀ ਘੱਟ ਕਿਹਾ ਕਿ ਕੋਸ਼ਿਸ਼ ਇਹੀ ਕਰੀਏ ਕਿ ਅਸੀਂ ਆਪਣੇ ਘਰ ਚ ਹੀ ਪਲਾਂਟ ਲਗਾਈਏ ਇੱਕ ਦੋ
ਜੀ, ਤਾਂ ਤੁਸੀਂ ਆਪਣੇ ਘਰ 'ਚ ਕਿਹੜੇ-ਕਿਹੜੇ ਹੂੰ? ਆਪਣੇ ਘਰ ਜਿਵੇਂ ਫਰੂਟ ਦੇ ਜਾਂ ਸਬਜ਼ੀਆਂ ਦੇ।
ਅਸੀਂ ਆਪਣੇ ਘਰ ਚ ਟਮਾਟਰ ਦਾ ਲਗਾਇਆ ਹੋਇਆ ਹੈ। ਹੋਰ ਇੱਕ ਹਾਂਜੀ, ਇੱਕ ਅਸੀਂ ਤੁਲਸੀ ਦਾ ਲਗਾਇਆ ਹੋਇਆ ਇੱਕ ਅਸੀਂ ਅਜਵਾਇਨ ਵਾਲਾ ਪਲਾਂਟ ਲਗਾਇਆ ਹੋਇਆ।
ਅੱਛਾ ਜੀ।
ਤੇ ਹੋਰ ਅਸੀਂ ਐਲੋਵਰਾ ਲਗਾਈ ਐ ਤੇ ਕੀ ਇੱਕ ਅਸੀਂ ਨਿੰਬੂ ਦਾ ਵੀ ਲਗਾਇਆ ਹੋਇਆ ਹੈ।
ਜੀ।
ਤੇ ਔਰ ਇੱਕ ਮੂੰਗਫਲੀ ਦਾ ਪਲਾਂਟ ਵੀ ਲਗਾਇਆ ਅ ਸੀ ਮੂੰਗਫਲੀ ਦਾ
ਅੱਛ ਮੂਗਫ਼ਲੀ ਦਾ ਵੀ ਪਲਾਂਟ ਹੁੰਦਾ ਅੱਛਾ ਪਤਾ ਨਹੀਂ ਸੀ ਹੋਰ ਜਿੱਦਾਂ ਅ ਅਗਰ ਗੱਲ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਘਰ ਵੀ ਅਸੀਂ ਲਗਾਉਣਾ ਚਾਹੁੰਦੇ ਹਾਂ ਪਲਾਂਟ ਪਰ ਸਾਡੇ ਇੱਥੇ ਬਾਂਦਰ ਕਾਫੀ ਆਉਂਦੇ ਨੇ ਜੋ ਖਾ ਜਾਂਦੇ ਆ ਤੋੜ ਜਾਂਦੇ ਨੇ ਭਾਂਡਾ ਵੀ ਤੋੜ ਜਾਂਦਾ ਹੈ ਅਸੀਂ
ਹਾਂਜੀ ਹਾਂਜੀ
ਪਤਾ ਉਹ ਵੀ ਰੱਖਿਆ ਸੀ ਉਹ ਵੀ ਉਹਨਾਂ ਨੇ ਤੋੜ ਸੀ ਵੈਸੇ ਤਾਂ ਮੈਂ ਸੋਚਿਆ ਜਦੋਂ ਮੈਂ ਮਤਲਬ ਫਿਊਚਰ ਚ ਆਪਣਾ ਘਰ ਲਏ ਐਵੇ ਦੀ ਜਗ੍ਹਾ ਹੋਏ ਤਾਂ ਮੈਂ ਚਾਹੁੰਦਾ ਕਿ ਫਰੂਟ ਵਗੈਰਾ ਮੈਂ ਉਗਾਉਂ ਆਪਣੇ ਘਰ ਕਉਂਕਿ ਮੈਨੂੰ ਫਰੂਟ ਕਾਫੀ ਵਧੀਆ ਲੱਗਦਾ ਜਿਵੇਂ ਸਟੋਬੈਰੀ ਹੋ ਗਈ ਸਟ੍ਰਾਬੇਰੀ ਮੇਰੀ ਫੇਵਰਟ ਹੈ ਤੁਹਾਡੇ ਕਿਹੜੇ ਫਲ ਫਲ ਫਰੂਟ ਤੁਹਾਡੇ ਕਿਹੜੇ ਫੇਵ ਤੁਹਾਨੂੰ ਸਭ ਤੋਂ ਵਧੀਆ ਕਿਹੜੇ ਲੱਗਦੇ ਨੇ ਫਲ ਜਾਂ ਸਬਜ਼ੀਆਂ
ਮੈਨੂੰ ਤਾਂ ਫਰੂਟ ਚ ਫਲ ਚ ਤਾਂ ਸਭ ਤੋਂ ਵਧੀਆ ਅੰਬ ਲੱਗਦਾ ਹੈ ਔਰ ਮੈਨੂੰ ਤਰਬੂਜ ਖਾਣਾ ਬਹੁਤ ਪਸੰਦ ਹੈ
ਅੱਛਾ ਜੀ ਅੰਬ ਤੇ ਮੈਨੂੰ ਹੀ ਵਧੀਆ ਲੱਗਦਾ ਕਿਉਂਕਿ ਹਾਂਜੀ
ਹਾਂਜੀ ਕਿਉਂਕਿ ਗਰਮੀਆਂ ਚ ਠੰਡਾ ਠੰਡਾ ਤਰਬੂਜ ਮਿੱਠਾ ਮਿੱਠਾ ਨਾ ਅਲੱਗ ਹੀ ਸਵਾਦ ਮਜ਼ਾ ਆ ਜਾਂਦਾ ਹੈ
ਅੱਛਾ ਜੀ ਇਹਦੇ ਚ ਅਸੀਂ ਕਾਫੀ ਅਲੱਗ ਹੈਗੇ ਹਾਂ ਜੀ ਹ ਕਿਉਂਕਿ ਨਾ ਆ ਆਮ
ਬਦ
ਹਾਂਜੀ
ਹਾਂਜੀ ਅੰਬ ਤੇ ਮੇਰਾ ਵੀ ਫੇਵਰੇਟ ਪਰ ਮੈਨੂੰ ਸਭ ਸਭ ਤੋਂ ਜ਼ਿਆਦਾ ਵਧੀਆ ਉਹ ਵਾਲੇ ਅੰਬ ਲੱਗਦੇ ਨੇ ਜੋ ਪੀਲੇ ਹੁੰਦੇ ਨੇ ਜਾਂ ਜਿਨੂੰ ਤੋਤਾ ਅੰਬ ਕਹਿੰਦਾ ਸੀ ਪਰ ਅਗਰ ਮੈਂ ਤਰਬੂਜੇ ਦੀ ਗੱਲ ਕਰਾਂ ਖਰਬੂਜੇ ਦੀ ਤਾਂ ਮੈਨੂੰ ਖਰਬੂਜਾ ਵਧੀਆ ਨੀ ਲੱਗਦਾ ਜਰਾ ਵੀ ਮੈਂ ਕਦੇ ਸਹੀ ਤਰ੍ਹਾਂ ਨਹੀਂੀ ਖਾਧਾ ਪਤਾ ਨਹੀਂ ਮੈਨੂੰ ਕ ਕਦੇ ਵੀ ਵਧੀਆ ਨੀ ਲੱਗਿਆ ਤਰਬੂਜ
ਕਿਉਂਕਿ ਉਹ ਥੋੜਾ ਫਿੱਕਾ ਨਿਕਲਦਾ ਇਸ ਕਰਕੇ
ਫਿੱ ਫਿੱਕਾ ਮਿੱਠੇ ਦੀ ਤੇ ਗੱਲ ਨੀ ਆ ਬਾਕੀ ਉਹਦੇ ਬੀਜ ਹੁੰਦੇ ਨੇ ਜਾਂ ਉਹਨੂੰ ਥੋੜ੍ਹਾ ਖਾਣਾ ਮੁਸ਼ਕਿਲ ਕਦੇ ਕਦੇ ਉਹਦਾ ਟੇਸਟ ਅ ਅਲੱਗ ਜਾ ਹੁੰਦਾ ਮਤਲਬ ਅਗਰ ਗੱਲ ਕਰੀਏ ਤਾਂ ਉਹ ਮੇਰੇ ਮਤਲਬ ਦਾ ਨਹੀਂੀ ਹੈਗਾ ਜ਼ਿਆਦਾ।
ਉਹ ਅਸਲ ਚ ਕ ਮਤਲਬ ਜਦੋਂ ਮਿੱਠਾ ਨਿਕਲਦਾ ਫੇਿਰ ਤਾਂ ਬਹੁਤ ਸਵਾਦ ਲੱਗਦਾ ਲੇਕਿਨ ਜਦੋਂ ਫ ਕਾ ਨਿਕਲਦਾ ਨਾ ਫੇਰ ਉਹ ਬੜਾ ਬਕਬਗਾ ਜਿਹਾ ਸਵਾਦ ਆਉਂਦਾ ਨਾ ਉਹਦਾ ਤੇ, ਤਾਂ ਕਰਕੇ ਫਿਰ ਮਨ ਨਹੀਂ ਕਰਦਾ ਖਾਣ ਦਾ।
ਹ
ਪਸੰਦ ਨੇ।
ਅੱਛਾ ਜੀ, ਹੋਰ ਤੁਸੀਂ ਆਪਣੇ ਡੇਲੀ ਰੋਜ਼ਾਨਾ ਲਾਈਫ ਵਿੱਚ ਕੀ ਕੀ ਆਪਣੇ ਘਰ ਬਣਾਉਦੇ ਹੋ ਬੱਚਿਆਂ ਵਾਸਤੇ ਜਾਂ ਆਪਣੇ ਖੁਦ ਵਾਸਤੇ ਵੀ ਸਿਹਤ ਵਾਸਤੇ
ਅਸੀਂ ਤਾਂ ਦੇਖੋ ਵੈਸੇ ਮੈਂ ਤਾਂ ਇਹੀ ਅ ਕੋਸ਼ਿਸ਼ ਕਰਦੀ ਹਾਂ ਕਿ ਸ ਸਬਜ਼ੀਆਂ ਹੀ ਜ਼ਿਆਦਾ ਹੈ ਬਣਾਵਾਂ ਜਿਹਦੇ ਨਾਲ ਬੱਚੇ ਸਬਜ਼ੀਆਂ ਔਰ ਫਰੂਟ ਦੀਖਾਣ ਤੇ ਹੈਲਦੀ ਰਹਿਣ ਤੇ ਮੈਂ ਅਤੇ ਜ਼ਿਆਦਾ ਦਾਲ ਸਬਜ਼ੀ ਚਾਵਲ ਇਹੋ ਜਿਹੀ ਚੀਜ਼ਾਂ ਹੀ ਰੋਜ਼ ਪਕਾਉਂਦੀ ਹਾਂ ਹ ਪਰ ਪਰ ਉਹੀ ਬੱਚੇ ਕਦੀ ਕਦੀਜ਼ੀਦ ਕਰਦੇ ਆ ਨਾ ਕਿ ਬਈ ਬਾਰ ਬਾਰ ਮੰਮਾ ਸਬਜ਼ੀ ਖਾ ਕੇ ਅਸੀਂ ਬੋਰ ਹੋ ਗਏ ਹਾਂ ਫੇਿਰ ਮੈਂ ਬੱਚਿਆਂ ਨੂੰ ਕਦੀ ਥੋੜਾ ਅਲੱਗ ਟੇਸਟ ਵਾਸਤੇ ਨਾ ਕਦੀ ਉਹਨਾਂ ਨੂੰ ਪਾਸਤਾ ਬਣਾ ਦਿੰਦੀ ਆ ਕਦੀ ਪੋਹਾ ਬਣਾ ਦਿੰਦੀ ਹਾਂ
ਜੀ ਮੈਨੂੰ ਇਹ ਪਾਸਤਾ ਕਾਫੀ ਵਧੀਆ ਲੱਗਦਾ ਮੈਂ ਵੀ ਖੁਦ ਬਨਾਨਾ ਪਾਸਤਾ ਰੈਡ ਸੋਸ ਵਗੈਰਾ ਵਾਈਟ ਸੋਸ ਹੋ ਗਿਆ।
ਅੱਛਾ ਤੁਹਾਨੂੰ ਕਿਹੜਾ ਜਾਦਾ ਪਸੰਦ ਹੈ ਵਾਈਟ ਵਾਲਾ ਯਾ ਰੈਡ ਵਾਲਾ।
ਮੈਨੂੰ ਵਾਈਟ ਜ਼ਿਆਦਾਤਰ ਪਸੰਦ ਨਹੀਂ ਆਦਾ ਮਤਲਬ ਕਾਫ਼ੀ ਵਾਰ ਮੈਂ ਬਣਾਇਆ ਦੋ ਤਿੰਨ ਵਾਰ ਵਧੀਆ ਲੱਗਦਾ ਪਰ ਅਗਰ ਗੱਲ ਕਰੀਏ ਅਸੀ ਜਿਵੇਂ ਟੈਂਗੀ ਟੇਸਟ ਚਾਈ ਦਾ ਜਾਂ ਥੋੜਾ ਮਿਰਚਾਂ ਵਾਲਾ ਚਾਹੀਦਾ ਤਾਂ ਮੈਨੂੰ ਰੈਡ ਜਾਦਾ ਵਧੀਆ ਲੱਗਦਾ ਜਿਵੇਂ ਮੈਂ ਕਾਫੀ ਫੀਤਰ ਪਹਿਲੇ ਟੋਮੈਟੋ ਦੀ ਪਿਊਰੀ ਬਣਾਨਾ। ਫੇਰ ਸਬਜ਼ੀਆਂ ਨਾਲ ਪਾ ਕੇ ਫੇਰ ਸੋਸਿਸ ਵਗੈਰਾ ਪਾ ਕੇ ਫੇਰ ਬਣਾਨੇ ਹਾਂ। ਹਾਂਜੀ ਚਲੋ ਬੜਾ ਵਧੀਆ ਲੱਗਿਆ ਹਾਂਜੀ।
ਹਾਂਜੀ-ਹਾਂਜੀ ਠੀਕ ਹੈ ਜੀ।